ਹੈਲੋ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
ਕਿਦਾਂ?
ਕੀ ਹਾਲ ਐ?
ਬਹੁਤ ਵਧੀਆ ਜੀ ਤੁਸੀਂ ਸੁਣਾਓ ਆਪਣਾ।
ਸਭ ਵਧੀਆ-ਸਭ ਵਧੀਆ। ਹੋਰ ਕੀ ਚੱਲ ਰਿਹਾ ਸੀ?
ਬਸ ਕੁੱਛ ਨਹੀਂ, ਹੁਣੇ ਫ੍ਰੀ ਹੋ‌ ਕੇ ਬੈਠੀ ਹਾਂ। ਸਭ ਵਧੀਆ ਬਸ ਤਾਂ ਚਾਹ ਪੀ ਕੇ ਹੁਣੇ ਹਟੇ ਸੀ।
ਅੱਛਾ ਜੀ। ਹਾਂ-ਹਾਂ ਇਨੀ ਜਲਦੀ ਅੱਜ ਟਾਈਮ ਸਿਰ ਪੀਲੀ ਅਸੀ ਤਾਂ ਥੋੜਾ ਲੇਟ ਹੋ ਜਾਣੇ ਆ।
ਨਹੀਂ ਅੱਜ ਏ ਬਸ ਨਹੀਂ ਵੈਸੇ ਤਾਂ। ਸਾਡਾ ਇਹ ਫਿਕਸ ਟੈਮ ਈ ਏ ਇਨੇ ਵਜੇ ਪੀ ਲੈਣੈ ਆ ਫ੍ਰੀ ਹੋ‌ ਜਾਣੇ ਆ। ਪਰ ਖਾਨਾ ਵਿੱਚ ਤੇਰੇ ਭੋਜਨ ਵਿੱਚ ਗਿਣਤੀ ਕਰ ਲੈਣੇ ਆ।
ਹਾਂਜੀ ਅੱਛਾ ਜੀ। ਵਧੀਆ-ਵਧੀਆ ਤਾਂ ਹੋਰ ਕੱਲ ਦੇਖਿਆ ਕਿੰਨਾ ਕੱਲ ਪਰਸੋਂ ਕਿੰਨਾ ਤੂਫਾਨ ਆਇਆ ਸੀਗਾ।
ਹਾਂ ਸਹੀ ਗੱਲ ਐ। ਸਾਡਿਆਂ ਦੀ
ਇਨਾ ਹਾਂ ਇੰਨਾ ਝੱਖੜ ਆਇਆ ਸੀਗਾ ਮੀਂਹ ਝੱਖੜ ਸਾਰਾ
ਸਹੀ ਗੱਲ ਕਹੀ ਇੱਥੇ ਵੀ ਤੇ ਸਵੇਰੇ ਫੇਰ ਉਹੀ ਉਵੇਂ ਧੁੱਪ ਨਿਕਲ ਆਂਦੀ ਐ ਤੇ ਫਿਰ, ਬੜਾ ਔਖਾ ਹੋਇਆ ਸਰੀਰ ਚਿਪ ਚੁਪ-ਚੁਪ ਚਿਪ ਕਰ ਰਿਹਾ।
ਹਾਂਜੀ। ਉਹੀ ਨਾ ਕੁਛ ਪਤਾ ਹੀ ਨਹੀਂ ਚੱਲਦਾ ਕਿਤੇ ਸਾਈ। ਖਲਣ ਆ ਰਹੇ ਨੇ ਕਿਤੇ ਭੂਚਾਰ ਆਂਦੇ ਪਏ ਨੇ
ਸਹੀ ਗੱਲ ਕਹੀ।
ਹਨਾ ਪੂਰਾ ਗਲੋਬਲ ਵਾਰਮਿੰਗ ਕਰਕੇ ਸਾਰੇ। ਕੁਦਰਤ ਤੇ ਇਫੈਕਟ ਆਂਦਾ ਪਿਆ ਪੂਰਾ।
ਸਹੀ ਗੱਲ ਐ। ਬਿਲਕੁਲ ਕਿਉਂਕਿ ਇਹ ਚੀਜ਼ਾਂ ਆਪਣੇ ਕੁਦਰਤੀ ਆਪ ਜਿਹੜੀਆਂ ਅਚਾਨਕ ਇੱਕਦਮ ਇੱਕੋ ਦਮ ਆ ਜਾਂਦੀਆਂ ਨੇ ਜਿਹੜੀਆਂ ਉਹ ਕਹਿੰਦੇ ਨਾ ਵੀਨਾਸ਼। ਕਾਰੀ ਆ ਹਰ ਚੀਜ਼ ਦੀ ਘਟਨਾ ਆ ਕੇ ਜਦੋਂ ਘਟਨਾਵਾਂ ਆਂਦੀਆਂ ਘ ਕਿ ਉਹ ਘਟਨਾ ਨਾ ਆਪਣੇ ਕੋਲ ਸਹਿਣ ਨਹੀਂ ਹੁੰਦੀ। ਕਹਿੰਦੇ ਆ ਨਾ ਕੀ ਆਪਣੇ ਕੋਲ ਸੇਹਾ ਨੀ ਜਾਂਦਾ ਮਤਲਬ ਇੱਕੋ ਦਮ ਸਭ ਕੁਛ ਚੇਂਜ।
ਨਹੀਂ ਓ ਤਾਂ ਦਾ ਤਾਂ ਕੁੱਛ ਪਤਾ ਨੀ ਚੱਲਦਾ ਇਕਦਮ ਆਂਦੀਆਂ ਨੇ ਕੁਛ ਮਤਲਬ ਤੁਸੀਂ ਅੱਗੇ ਦਾ ਫਿਊਚਰ ਦਾ ਜੋ ਮਰਜੀ ਸੋਚ ਕੇ ਬੈਠੇ ਹੋ। ਲੇਕਿਨ ਜਿਹੜੀ ਕੁਦਰ ਤੀ ਚੀਜ਼ਾਂ ਨੇ ਉਹਨਾਂ ਦੇ ਤਾਂ ਕੋਈ ਹੋਰ ਛੋਰ ਹੀ ਨਹੀਂ ਹੈਗਾ ਨਾ ਕਦੀ। ਕੁਝ ਵੀ ਹੋ ਸਕਦਾ। ਤੇ ਉਹਨਾਂ ਦਾ ਤਾਂ ਕੋਈ ਅ ਇਲਾਜ ਹੀ ਨਹੀਂ ਉਹਨਾਂ ਦਾ।
ਇਲਾਜ ਈ ਨੀ ਸਹੀ ਗੱਲ ਐ। ਜਿਦਾਂ ਹੁਣ ਇੱਕੋ ਦਮ ਭੁਚਾਲ ਏ ਜਾਂਦਾ ਇੱਕੋ ਦਮ ਹੜ ਆ ਜਾਂਦੇ। ਇੱਕੋ ਦਮ ਤੂਫਾਨ ਆਇਆ ਇੱਕੋ ਦਮ ਕਹਿੰਦੇ ਨਾ ਮਤਲਬ। ਸੁੱਕਾ ਪੈ ਜਾਂਦਾ ਸਾਰਾ ਕੁਛ।
ਹਾਂ-ਹਾਂ ਉਹਨਾਂ ਉੱਥੇ ਸਮ ਸਮੁੰਦਰੀ ਕਿਨਾਰਿਆਂ ਤੇ ਇਕਦਮ ਕਿੰਨਾ ਪੂਰਾ ਸੁਨਾਮੀ ਸੁਨੂਮੀ ਆ ਕੇ ਤੇ। ਪੂਰਾ ਹੀ ਗਰਕ ਹੀ ਹੋ ਗਿਆ ਪੂਰਾ ਉਜੜੀ ਗਿਆ ਸਾਰਾ
ਸਹੀ ਗੱਲ, ਸਹੀ ਗੱਲ। ਇਹਨਾਂ ਤੋਂ ਆਪਾਂ ਕੁਦਰਤੀ ਆਫ ਆਪਣਾ ਬਚਾਅ ਲਈ ਸਭ ਤੋਂ ਪਹਿਲਾਂ ਆਪ ਕਹਿੰਦੇ ਪਹਿਲਾਂ ਹੀ ਤਿਆਰ ਰਹਿਣਾ ਚਾਹੀਦਾ ਤਾਂ ਹੀ ਆਪਾਂ ਕੁਛ ਅੱਗੇ ਦਾ ਸੋਚ ਸਕਾਗੇ ਕਿਉਂਕਿ ਤਿਆਰ ਹਾਂ ਤਾਂ ਹੀ
ਤੁਸੀਂ ਇਹਨਾਂ ਦਾ ਤਾਂ ਪਤਾ ਹੀ ਨਹੀਂ ਹੁੰਦਾ ਨਾ ਕਦੋਂ ਕੀ ਹੋ ਜਾਏ ਇਕ ਦਮ। ਤੁਸੀਂ ਕਿਵੇਂ ਨਾ ਭੂਚਾਲ ਦਾ ਨਾ ਪਤਾ ਚੱਲਦਾ।
ਉਹਨਾਂ ਚ ਤੁਹਾਨੂੰ ਇਹ ਤਾਂ ਪਤਾ ਚੱਲ ਜਾਂਦਾ ਨਾ ਜਿਵੇਂ ਹੁਣ ਖੇਤੀਬਾੜੀ ਵਾਲੇ ਵਾਸਤੇ। ਬਾਰਿਸ਼ ਤਾਂ ਪਹਿਲਾਂ ਹੀ ਪਤਾ ਚੱਲ ਜਾਂਦਾ ਬਰਸਾਤ ਹੋ ਰਹੀ ਐ ਹੁਣ
ਹਾਂਜੀ-ਹਾਂਜੀ ਅੱਛਾ ਜੀ। ਹੂੰ, ਆਹ ਨਿਚਲੇ ਇਲਾਕਿਆਂ ਚ ਤਾਂ ਹੜ੍ਹ ਆਂਦਾ ਹੀ ਆਂਦਾ। ਚਾਹੇ ਕੁਝ ਵੀ ਕਰ ਲਓ ਜਿੰਨਾ ਮਰਜ਼ੀ ਰੱਖੋ ਪਰ ਉਹ ਵੀ ਕੀ ਕਰਨ ਵਿਚਾਰੇ ਹੁਣ ਪਿੱਛੇ ਜਿਵੇਂ ਡੈਮ ਡੂਮ ਵਾਲੇ ਨੇ ਉਹ ਵੀ। ਇੱਕਦਮ ਪਾਣੀ ਛੱਡ ਦਿੰਦੇ ਨੇ ਹੁਣ ਉਹਨਾਂ ਨੇ ਉੱਚ। ਹਾਂ-ਹਾਂ ਪਿਛਲੇ ਸਾਲ ਕਿੰਨਾ ਜ਼ਿਆਦਾ ਹੋਇਆ ਸੀਗਾ। ਤੇ ਉਹ ਕਿਉਂਕਿ ਉਚਲੇ ਵਧੀਆ ਸ਼ਹਿਰਾਂ ਨੂੰ ਬਚਾਣ ਵਾਸਤੇ ਉਹ ਫੇਰ ਦੂਸਰੀ ਜਗ੍ਹਾ ਤੇ ਪਾਣੀ ਛੱਡ ਦਿੰਦੇ ਨੇ। ਤੇ ਹੜ ਤਾਂ ਹਾਂ ਫੇਰ ਉਹ ਫੇਰ। ਛੋਟੇ ਇਲਾਕੇ ਵਾਲੇ ਵਿਚਾਰੇ ਕੀ ਕਰਨ।
ਹਾਂ, ਪਰ ਅਗਰ ਤੁਸੀਂ ਉਦੋਂ ਸਟਾਰਟਿੰਗ ਤੋਂ ਹੀ ਰੋਕ ਲੈਂਦੇ ਨਾ ਸਾਰਾ ਠੀਕ ਹੋ ਜਾਣਾ ਸੀ। ਉਦੋਂ ਰੋਕ ਨਹੀਂ ਪਾਏ ਇਹਨਾਂ ਨੂੰ ਇਹਨਾਂ ਨੇ ਉਹ ਚੀ ਪਲੋਹ ਚੋਂ ਜਦੋਂ ਹੋ ਗਿਆ, ਉਦੋਂ ਸੰਭਾਲ ਨੀ ਪਾਏ। ਜੋਦ ਗਿਆ ਬਣਦਾ ਗਿਆ, ਹੁਣ ਜੇ ਕਹਿ ਲੋ ਕਹਿ ਲਓ ਕਿ ਸਰਕਾਰ ਹੈ ਜਿਹੜੀ ਆਪਣੀ ਤੇ ਲੋਕਾਂ ਦੇ ਕੰਮ ਏ ਉਹ ਕਹਿੰਦੀ ਹੈ ਨਾ ਅਹ ਰਾਹਤ ਕਿ ਕਾਰਜ ਕਿਵੇਂ ਖਾਂਦੇ ਆ ਇਹਨਾਂ ਦੇ। ਇਸੇ ਕਰਕੇ ਹੋਣਗੇ ਜੇ ਰਾਹ ਤੋਂ ਤਾਂ ਈ ਮਿਲੇਗੀ ਨਾ ਹਰ ਚੀਜ਼ ਦੀ। ਹੁਣ ਰੁੱਖਾਂ ਦੀ ਰੁੱਖਾ ਹੀ ਕਹਿ ਲਓ ਰੁੱਖ ਦੁੱਖ ਆਪਾਂ ਬ ਆਪਾਂ ਕਟਾਈ ਕਰਦੇ ਹਾਂ, ਜਦੋਂ ਤੇ ਉਹਦੇ ਨਾਲ ਕੀ ਹੁੰਦਾ ਪ੍ਰਦੂਸ਼ਣ ਹੁੰਦਾ। ਤੇ ਇਹ ਤੇ ਨਾ
ਨੀ ਰੁੱਖ ਕੱਟਣ ਨਾਲ ਜਿਹੜਾ ਹੁੰਦਾ ਨਾ ਤੁਹਾਡੀ ਜ਼ਮੀਨ ਵੀ ਪੂਰੀ ਹਿਲ ਜਾਂਦੀ ਹੈ ਨਾ ਆਪਣੀ ਜਗਾ ਤੋਂ, ਤੇ ਇਹੀ ਪਹਿਲਾਂ ਜਿਹੜਾ ਸਾਰਾ ਪਾਣੀ ਸੀ ਅੰਦਰ ਚਲਾ ਜਾਂਦਾ ਸੀਗਾ ਤਾਂ ਹੀ ਪਹਿਲਾਂ ਜ਼ਮਾਨੇ ਹੜ ਹੁੜ ਘੱਟ ਹੀ ਆਉਂਦੇ ਹੁੰਦੇ ਸੀਗੇ। ਹੁਣ ਜ਼ਿਆਦਾ ਇਸ ਕਰਕੇ ਕਿਉਂਕਿ ਰੁੱਖ ਹੈ ਹੀ ਨੀ ਕਿਤੇ ਵੀ। ਉਹ ਜ਼ਮੀਨ ਜਿਹੜੀ ਹੈ ਪੂਰੀ ਪਾਟ ਹੋ ਰੱਖੀ ਏ ਤੇ ਉਹ ਸਿੱਧਾ-ਸਿੱਧਾ ਚੱਲੀ ਜਾਂਦਾ ਪਾਣੀ, ਅੱਗੇ ਰੁੱਖ ਰੋਕ ਰੋਕ ਲੈਂਦੇ ਸੀਗੇ ਪਰ ਬੜਾ ਉਹਦਾ ਹੁੰਦਾ ਸੀਗਾ ਸਹਾਰਾ ਹੁੰਦਾ ਸੀਗਾ ਪਾਣੀ ਨੀਚੇ ਚਲਾ ਜਾਂਦਾ ਸੀ ਰੁੱਖਾਂ ਦੇ ਥਰੂ ਹੀ।
ਸਹੀ ਗੱਲ। ਹੂੰ ਸਹੀ ਗੱਲ ਤੇ ਹੁਣ ਤੁਸੀਂ ਆ ਦੇਖੋ ਮਹਾਂਮਾਰੀ ਕਿਵੇਂ ਆਈ ਸੀ। ਸਾਨੂੰ ਪਤਾ ਸੀ, ਕਿ ਸਾਨੂੰ ਇੱਕੋ ਦਮ ਘਰ ਦੇ ਵਿੱਚ ਬੰਦ ਕਰਦੇ ਨੇ। ਰੋਟੀ-ਪਾਣੀ ਤੁਹਾਡਾ ਬੰਦ ਕਰ ਦਿੰਦਾ, ਸਾਰੇ ਕਾਰੋਬਾਰ ਬੰਦ ਹੋ ਜਾਨੇ ਏ ਸਭ ਕੁਛ ਬੰਦ ਹੋ ਜਾਂਦਾ ਤਿੰਨ-ਤਿੰਨ, ਤਿੰਨ-ਤਿੰਨ ਮਹੀਨੇ ਇਹ ਹਾਲ ਰਹੇ ਆ। ਜਿਹਨਾਂ ਕੋਲ ਪੈਸੇ ਨਹੀਂ ਸੀਗੇ ਪੈਸੇ ਜੇ ਬਚਾਏ ਹੋਏ ਸੀ ਉਹ ਕੰਮ ਆਗੇ ਜਿਹਨਾਂ ਦੇ। ਜਿਨਾ ਦੇ ਨਹੀਂ ਸੀ, ਉਹ ਕਿੰਨੇ ਔਖੇ ਹੋਏ।
ਮੈਕਸੀਮਮ ਲੋਕਾਂ ਦੀਆਂ ਸੇਵਿੰਗਸ ਨਿਕਲ ਗੀਆਂ। ਇੰਨਾ, ਇੰਨਾ ਮਾਹੌਲ ਖ਼ਰਾਬ ਹੋਇਆ ਸੀਗਾ ਉਸ ਤੋਂ ਬਾਅਦ ਫੇਰ ਹੁਣ ਹੜ ਆ ਗਏ ਫੇਰ ਭੁੱਕ ਭੁਚਾਲ ਆ ਗਏ ਇੰਨੇ ਸਾਰੇ ਕਈ ਥਾਵਾਂ ਤੇ ਤੇ ਮਤਲਬ ਪਿਛਲੇ ਦੋ-ਤਿੰਨ ਸਾਲ ਤਾਂ ਬਸ ਐਵੇਂ ਹੀ ਰਿਹਾ ਹੈ।
ਐਵੇਂ ਈ ਰਿਹਾ ਬਿਲਕੁਲ। ਸਹੀ ਗੱਲ ਹੈ ਬਿਲਕੁਲ, ਕਦੇ ਕੁਛ ਆ ਰਿਹਾ ਕਦੇ ਕੁਛ ਆ ਰਿਹਾ। ਉਹੀ ਹੈ ਕੁਦਰਤ ਦੇ ਰੰਗ ਐ, ਕੀ ਕਰ ਸਕਦੇ ਆ ਇਹਨਾਂ ਨੂੰ ਕਹਿੰਦੇ ਆ ਇਹਨਾਂ ਇਹਨਾਂ ਆਫ਼ਤਾਂ ਕਰਕੇ ਲੋਕਾਂ ਦੇ ਜੀਵਨ ਚ ਵੀ ਬਹੁਤ ਜ਼ਿਆਦਾ ਪ੍ਰਭਾਵ ਹੁੰਦਾ, ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦਾ। ਹਰ ਤਰ੍ਹਾਂ ਦੀ ਉਹਨਾਂ ਨੂੰ ਪ੍ਰੋਬਲਮ ਨੂੰ ਉਹਨਾਂ ਨੂੰ ਕਹਿੰਦੇ ਨਾ ਹਰ ਚੀਜ਼ਾਂ ਨੂੰ, ਉਹ ਕਰਨਾ ਪੈਂਦਾ ਸੋਲਵ ਕਰਨਾ ਪੈਂਦਾ। ਜੋ ਕਿਉਂਕਿ ਉਹਨਾਂ ਦਾ ਹ ਹੱਲ ਤਾਂ ਹੋਰ ਕੁਛ ਨਿਕਲਦਾ ਨੀ, ਪਰ ਕਿਸੇ ਨਾ ਕਿਸੇ ਤਰੀਕੇ ਕਿਸੇ ਨੂੰ ਕੋਈ ਕਹਿੰਦੇ ਨਾ ਕੁਦਰਤੀ ਕੋਈ ਇਹ ਜੇ ਆ ਜਾਂਦਾ ਜੋ ਉਹਨਾਂ ਨੂੰ ਠੀਕ ਕਰਦਾ। ਨਹੀਂ ਤਾਂ ਬਹੁਤ ਔਖਾ ਹੋ ਜਾਂਦਾ ਜਿਵੇਂ ਜਿੱਦਾਂ ਦੇ ਤਰੀਕੇ ਚੱਲ ਰਹੇ ਆ, ਹੁਣ ਜੇ ਆਪਾਂ ਆਵਦੇ ਵਾਤਾਵਰਨ ਦੀ ਰੱਖਿਆ ਨਹੀਂ ਕਰ ਸਕਦੇ, ਤਾਂ ਫਿਰ ਉਹ ਵੀ ਔਖਾ।
ਹਾਂਜੀ-ਹਾਂਜੀ।
ਸਭ ਤੋਂ ਪਹਿਲਾਂ ਆਪਣਾ ਵਾਤਾਵਰਨ, ਜਿਹਦੀ ਆਪਾਂ ਰੱਖ ਨੀ ਕਰਨੀ ਰੱਖਿਆ ਕਰਨੀ ਚਾਹੀਦੀ ਹੈ।
ਹਾਂਜੀ-ਹਾਂਜੀ, ਸਹੀ ਕਹਿ ਰਹੇ ਹੋ ਤੁਸੀਂ।
ਇਹਨਾਂ ਜਾਨ
ਹਾਂਜੀ।
ਇਹਨਾਂ, ਇਹਨਾਂ ਆਦਤਾਂ ਕਰਕੇ ਜਾਨਮਾਲ ਦਾ ਵੀ ਬਹੁਤ ਨੁਕਸਾਨ ਹੁੰਦਾ, ਦੁਨੀਆਂ ਭਰ ਦਾ ਨੁਕਸਾਨ! ਕਿਉਂਕਿ ਇਹਨਾਂ ਨੂੰ ਆਪਾਂ ਬਚਾ--ਉਹ ਤਾਂ ਕਹਿੰਦੇ ਨਾ ਬਚਾ ਤਾਂ ਸਕਦੇ ਨੀ ਉਸ ਟਾਇਮ। ਉਸ ਟਾਈਮ, ਜੇ ਉਹਨਾਂ ਦਾ ਪਹਿਲਾਂ ਆਪਾਂ ਤਿਆਰੀ ਕਰਕੇ ਰੱਖੀਏ, ਆਪਾਂ ਨੂੰ ਪਤਾ ਚੱਲਦੈ ਦੱਸਦੇ ਆ। ਕਿ ਆਪਣਾ ਪਹਿਲਾ ਵੈਦਰ ਆ, ਆਪਾਂ ਨੂੰ ਬਤਾ--ਦੱਸ ਦਿੰਦਾ, ਮੌਸਮ ਕਿ, ਕਿੱਦਾਂ ਦਾ ਕੀ ਹੈ। ਦੱਸ ਦਿੰਦਾ, ਇੱਕੋਦਮ, ਹਾਂ।
ਹਾਂ, ਥੋੜਾ-ਬਹੁਤ ਤਾਂ ਅਹਿਸਾਸ ਹੋਈ ਜਾਂਦਾ ਹੈ, ਜਿਵੇਂ ਹੁਣ ਫੋਰਕਾਸਟ ਵਗੈਰਾ ਆਉਂਦੇ ਹੀ ਨੇ ਤੁਹਾਨੂੰ। ਚਤਾਵਨੀਆਂ ਤਾਂ ਦਿੰਦੇ ਹੀ ਨੇ। ਤੇ ਉਸ ਹਿਸਾਬ ਨਾਲ, ਬੰਦਾ ਜੇ ਪਹਿਲਾਂ ਸੋਚਲੇ ਜੇ ਸਮੁੰਦਰੀ ਤੂਫਾਨ ਆਣਾ ਹੈ, ਕੁਛ ਹੋਣਾ ਹੈ, ਸਰ ਔਰ ਪਹਿਲਾਂ ਹੀ ਅਨਾਉਸਮੈਂਟਸ ਤਾਂ ਹੋਈ ਜਾਂਦੀਆਂ ਨੇ, ਤੇ ਉਸ ਹਿਸਾਬ ਨਾਲ ਪਹਿਲਾਂ ਐਡਜਸਟ ਕਰਲਏ ਸਾਰਾ ਕੁਛ ਬੰਦਾ, ਤਾਂ ਫਿਰ ਇੰਨਾ ਨੁਕਸਾਨ ਨਾ ਹੀ ਹੋਏ ਨਾ।
ਸਹੀ ਗੱਲ ਐ।
ਪਰ ਇਹੀ ਐ, ਕਿ ਲਾਪਰਵਾਹੀ ਸਾਰੇ ਲਾਪਰਵਾਹ ਤਾਂ ਹੁੰਦੇ ਹੀ ਨੇ, ਦੇਖਿਆ ਜਾਇਗਾ, ਦੇਖਿਆ ਜਾਇਗਾ। ਉਹਦੇ ਕਰਕੇ ਕੇ ਫਿਰ ਰਹਿ ਜਾਂਦਾ ਹੈ, ਸਾਰਾ ਕੰਮ।
ਸਹੀ ਗੱਲ ਐ, ਆਪਾਂ ਕਹਿੰਦੇ ਆ ਨਾ, ਇਹ ਜਿਹੜੀ ਜਦੋਂ ਕੁਦਰਤੀ ਆਫਤਾਂ ਆਂਦੀਆਂ ਇੱਕ ਚੀਜ਼ ਮੰਨੋ, ਉਹ ਜਿਹੜੀਆਂ, ਜਦੋਂ ਆਂਦੀਆਂ ਨੇ, ਨਾ ਉਧਰੋਂ, ਉਦੋਂ ਨਾ ਆਪਾਂ ਨੂੰ ਕੁਦਰਤ ਦੀ ਤਾਕਤ ਦਾ ਅਹਿਸਾਸ ਹੁੰਦਾ, ਕਿ ਵਾਕਈ! ਓ ਹੈਗਾ।
ਬਿਲਕੁਲ, ਨਹੀਂ ਕੁਦਰਤ ਦੇ ਅੱਗੇ ਤਾਂ ਕੋਈ ਵੱਸ ਹੀ ਨਹੀਂ ਆ ਜੀ। ਕੋਈ ਵੱਸ ਨਹੀਂ। ਤੁਸੀਂ, ਰੋਕ ਹੀ ਨਹੀਂ ਸਕਦੇ ਪਾਨੀ ਨੇ ਅਪਣਾ ਰਸਤਾ ਬਣਾਣਾ ਹੈ, ਤਾਂ ਬਣਾਣਾ ਹੀਹੈ, ਭਾਵੇਂ ਜਿੰਨੇ ਮਰਜ਼ੀ ਤੁਸੀਂ ਬੰਨ ਲਗਾਲੋ, ਜੋ ਮਰਜ਼ੀ ਜੀ ਕਰਲੋ, ਉਹਨੇ ਜਿੱਥੇ ਜਾਣਾ, ਉੱਥੇ ਜਾਣਾ ਹੀ ਹੈ। ਠੀਕ ਹੈ ਨਾ, ਓਹਨੇ ਪਾਨੀ ਨੇ ਅਪਨਾ ਰਸਤਾ ਬਣਾ ਲੈਣਾ, ਜ਼ਮੀਨ ਨੇ ਫੱਟਣਾ ਹੈ, ਤਾਂ ਫੱਟਣਾ ਹੀਹੈ, ਤੁਸੀਂ ਕੁਛ ਕਰ ਹੀ ਨਹੀਂ ਸਕਦੇ, ਤੁਹਾਡਾ ਜੇ ਕਿ ਤੇ ਰੋਕ-ਜੋੋਕ ਤੁਸੀਂ ਕਰ ਸਕਦੇ ਹੋ ਫੇਰ ਤਾ, ਤੁਸ ਤੁਹਾਡੇ ਸਮਝ ਆਂਦਾ ਏ ਨਾ, ਉਹੀ ਮੈਂ ਕਹਿ ਰਹੀਆਂ, ਭਾਵੇਂ ਜਿੰਨੀ ਮਰਜ਼ੀ ਚੇਤਾਵਨੀ ਦੇਦੇ ਕੁਛ ਕਰਦੇ ਸਾਰੇ, ਲੇਕਿਨ ਕਈ ਵਾਰ ਜਿੱਥੇ ਦੀ ਚੇਤਾਵਨੀ ਦਿੱਤੀ ਹੁੰਦੀ ਆ, ਉੱਥੇ ਤਾਂ ਹੋਕੇ ਕਿਤੇ ਹੋਰ ਆ ਜਾਂਦਾ।
ਆ ਜਾਂਦਾ, ਬਿਲਕੁਲ-ਬਿਲਕੁਲ, ਪਰ ਆਪਾਂ, ਆਪਾਂ ਕੋਸ਼ਿਸ਼ ਤਾਂ ਕਹਿੰਦੇ ਕੋਸ਼ਿਸ਼ ਤਾ ਕਰੋ ਨਾ।
ਬਿਲਕੁਲ!
ਜੇ ਆਪਾਂ ਅੱਜ ਤੋਂ ਕੋਸ਼ਿਸ਼ ਕਰਾਂਗੇ, ਤੇ ਤਾਂਹੀ ਆਪਾਂ ਹਰ ਚੀਜ਼ ਨੂੰ ਕਹਿੰਨੇ ਆਂ, ਬਚਾ ਸਕਦੇ ਹਾਂ ਜਿਹਨੂੰ
ਦੇਖੋ ਪਤਾ ਕਿ, ਹਰ ਇੱਕ ਚੀਜ਼ ਦਾ ਨਾ, ਜਿਹੜਾ ਰੋਕ ਹੈਗੀ ਐ ਇੱਕ ਤਾਂ ਹੈਗਾ, ਰੁੱਖ ਲਗਾਣੇ। ਜਿੰਨੇ ਰੁੱਖ ਲਗਾ ਸਕਦੇ ਓ ਨਾ, ਕਿਉਂਕਿ ਉਹ ਰੁੱਖਾਂ ਦੇ ਨਾਲ ਕਾਫੀ ਕਾਫੀ ਜ਼ਿਆਦਾ ਜਿਹੜਾ ਹੁੰਦਾ ਨਾ, ਤੁਹਾਡੇ ਜ਼ਮੀਨ ਦਾ ਬੈਲੇੈਂਸ ਕਾਫੀ ਕਾਫੀ ਜ਼ਿਆਦਾ ਠੀਕ ਰਹਿੰਦਾ, ਤੇ ਲੋ ਇੱਥੇ ਰੁਕੋ ਦੇ, ਰੁੱਖ ਸਾਰੇ ਉਖਾੜਕੇ, ਤੇ ਇਨੇ ਵੱਡੇ-ਵੱਡੀਆਂ ਬਿਲਡਿੰਗਾਂ ਤੇ ਹਾਈਵੇਜ਼ ਵਗੈਰਾ ਬਣੀ ਜਾ ਰਹੇ ਨੇ, ਤੇ ਉਹ ਸਾਰਾ ਲੋੜ ਤਾਂ ਧਰਤੀ ਤੇ ਹੀ ਪੈਂਦਾ ਪਿਆ ਨਾ। ਸਾਰਾ ਭਾਰ ਧਰਤੀ ਤੇ ਹੀ ਪੈ ਰਿਹਾ, ਤੇ ਐਟ ਦੇ ਐਂਡ ਧਰਤੀ ਤੇ ਵਿਚਾਰੀ ਵੀ ਕੀ ਕਰੇਗੀ, ਉਹਨੇ ਤਾਂ ਫਿਰ ਐਵੇਂ ਚਿੱਕਾਂ ਮਾਰਨੀਆਂ ਵਿਚਾਰੀ ਨੇ। ਕਦੀ, ਕਦੀ ਕੁੱਝ, ਭੂਚਾਲ ਤੇ ਕਦੀ ਕੁੱਛ ਕਰਨਾ।
ਚੰ ਗੱਲ ਹੈ ਬਿਲਕੁਲ-ਬਿਲਕੁਲ
ਪਰ ਮੈਨੂੰ ਨਾ ਬੜਾ ਅੱਛਾ ਲੱਗਿਆ। ਤੁਸੀਂ ਨਾ ਇਸਦੇ ਬਾਰੇ ਗੱਲ ਕਰੀਏ ਅੱਜ।
ਹਾਂਜੀ। ਤੁਹਾਨੂੰ ਪਤਾ ਹੈ। ਨਹੀਂ ਇਹ ਤਾਂ ਗੱਲ ਵਧੀਆ ਹੋਣੀ ਵੀ ਹੀ ਨਾਲ ਹੀ ਪਤਾ ਚੱਲਦਾ ਆਪਾਂ ਨਵੀਂ ਨਵੀਂ ਚੀਜ਼ ਕਦੋਂ- ਕਦੋਂ ਕੁਈ ਕਰਦੇ ਹਾਂ। ਸਿੱਖਦੇ ਹਾਂ। ਕਿ ਕਿੱਥੇ ਹੁੰਦਾ ਹੈ। ਇੱਕੋ ਦਮ ਇੱਥੇ ਭੂਚਾਲ ਆਉਂਦਾ, ਹੜ ਆਉਂਦੀ ਹੈ। ਤੂਫਾਨ ਆਉਂਦੇ ਆ, ਸੁਨਾਮੀ ਜਾਂਦੀਆਂ ਨੇ। ਬਰਫੀਲੀ ਤੂਫਾਨ ਚੱਲ ਪੈਂਦੇ ਨੇ, ਜੁਆਾਲਾਂ ਮੁੁਖੀਆਂ ਉੱਡ ਜਾਂਦੀਆਂ ਨੇ। ਇਹਨਾਂ ਬਾਰੇ ਅਗਰ ਆਪਾਂ ਅੱਜ ਤੋਂ ਪਹਿਚਾਣ ਨਹੀਂ ਕਰਾਂਗੇ। ਤਾਂ ਫਿਰ ਕਿਵੇਂ ਪਤਾ ਚੱਲੇਗਾ ਆਪਾਂ ਨੂੰ।
ਜਾਗਰੂਕ ਹੋਣਾ ਚਾਹੀਦਾ ਹੈ। ਤੁਹਾਡੇ ਨਾਲ ਗੱਲ ਕਰਕੇ ਨਾ ਮੈਨੂੰ ਅੱਛਾ ਲੱਗਿਆ। ਕਿ ਇਹ ਵੀ ਇਹਦੇ ਵੱਲ ਵੀ ਧਿਆਨ ਤਾਂ ਦੇਣਾ ਹੀ ਚਾਹੀਦਾ ਆਪਾਂ ਸਾਰਿਆਂ ਨੂੰ ਨਾ। ਹਾਂਜੀ -ਹਾਂਜੀ ਧੰਨ ਸਤਿ ਸ੍ਰੀ ਅਕਾਲ ਜੀ। ਹਾਂਜੀ।